ਹੈਲੋ। ਹਾਂਜੀ, ਸਸ਼ੀਕਾਲ ਜੀ। ਸਤ ਸ਼੍ਰੀ ਅਕਾਲ, ਹੋਰ ਕੀ ਹਾਲ ਏ, ਠੀਕ ਹੋ? ਹਾਂ ਠੀਕ ਆ, ਤਸੀ ਸੁਣਾਓ?
ਵਧੀਆ, ਹੋਰ ਕੀ ਕਰਦੇ ਸੀ?
ਬਸ ਰੋਟੀ ਸਬਜ਼ੀ ਦੀ, ਤਿਆਰੀ ਹੁੰਦੀ ਪਈ ਸੀ, ਓ ਬੱਚੇ ਜਰਾ ਲੇਟ ਆਣਗੇ, ਮੈਂ ਕਿਹਾ ਚਲੋ ਪਰਿਵਾਰ ਨਾਲ ਬੈਠੇ ਆ। ਮੈਂ ਕਿਹਾ ਚਲ ਥੋੜੀ ਗੱਲਬਾਤ ਕਰ ਲਈਏ।
ਚਲੋ ਵਧੀਆ ਹੈਗਾ, ਮੈਂ ਵੀ ਬਸ ਹੁਣੇ ਹੀ, ਰੋਟੀ ਬਣਾ ਕੇ ਫ੍ਰੀ ਹੋਈ ਸੀ।
ਅੱਛਾ। ਅੱਛਾ, ਮੈਂ ਕਿਹਾ ਚੱਲ, ਬੱਚੇ ਆਉਣਗੇ ਤੇ ਗਰਮ ਬਣਾਵਾਂਗੇ, ਹੱਲੇ ਬੱਚੇ ਆਏ ਨੀ ਨਾ। ਓਫਿਸ ਤੋਂ ਫ਼ੇਰ ਲੇਟ ਆਉਂਦੇ ਨੇ ਨਾ। ਇੱਕ, ਡੇਢ ਵਜੇ। ਮੈਂ ਕਿਹਾ ਬੱਚੇ ਆਉਣਗੇ, ਫੇਰ ਮੈਂ ਕਿਹਾ ਬਣਾਵਾਂਗਗੀ ਗਰਮ- ਗਰਮ। ਰੋਟੀ। ਠੰਡੀ ਖਾਂਦੇ ਨੀ ਨਾ ਬੱਚੇ, ਠੰਡੀ ਖਾਂਦੇ ਨੀ। ਗਰਮ ਚਾਹੀਦੀ ਉਨਾਂ ਨੂੰ ਰੋਟੀ। ਤਵੇ ਉਤਾਰੋ, ਤਾਂ ਹੀ ਦਿਓ ਰੋਟੀ। ਜਾਂ ਪੰਜ, ਦਸ ਮਿੰਟ ਲੇਟ ਨਹੀਂ ਖਾਣੀ ਅਸੀਂ ਰੋਟੀ, ਨੀ ਖਾ ਤਾਜੀ ਦੋ ਉਤਰ ਕੇ। ਤਾਜ਼ੀ ਖਾਂਦੇ ਨੇ, ਬੱਚੇ, ਹਾਂ। ਹਾਂ। ਵ ਨਖਰੇ ਕਰਦੇ, ਹੁਣ ਬੱਚੇ ਸਾਡੇ।
ਚਲੋ ਕੋਈ ਗੱਲ ਨੀ, ਫੇਰ ਸੋ ਕਹਿ ਜੋ ਕਹਿੰਦੇ ਬਣਾਉਣਾ ਵੀ ਪੈਂਦਾ ਫੇਰ।
ਬਣਾਉਣਾ ਪੈਂਦਾ, ਜੋ ਕਹਿੰਦੇ ਓਵੀ ਬਣਾਈਦਾ। ਬੱਚੇਦੀ ਫਰਮਾਇਸ਼ ਏ। ਅੱਸੀ ਖਾਈਏ, ਬੱਚੇ ਨਾ ਖਾਣ, ਕਿ ਫਾਇਦਾ ਬਨਾਣ ਦਾ?
ਹਾਂਜੀ-ਹਾਂਜੀ।
ਜੋ ਬੱਚੇ ਚੀਜ਼ ਕਹਿੰਦੇ, ਫਰਮਾਇਸ਼ ਕਰਦੇ, ਉਹੀ ਚੀਜ਼ ਬਣਾਈਦਾ।
ਬਿਲਕੁਲ-ਬਿਲਕੁਲ, ਹੋਰ ਸੁਣਾਓ? ਕੋਈ ਆਇਆ- ਗਿਆ ਨਹੀਂ?
ਨਹੀਂ ਆਏ ਤੇ ਨੀ, ਦੁਪਹਿਰ ਨੂੰ ਆਣਗੇ, ਗੈਸਟ ਆਣ ਦੁਪਹਿਰੇ ਆਣਗੇ।
ਅੱਛਾ, ਦੁਪਹਿਰੀ ਆਣਾ?
ਦੋਪਹਿਰੀ ਆਣਗੇ, ਰੋਟੀ
ਅੱਛਾ-ਅੱਛਾ, ਫੰਕਸ਼ਨ ਹੈਗਾ ਕੋਈ? ਵੈਸੇ ਮਿਲਣ
ਨਹੀਂ ਵੈਸੇ ਮਿਲਣ ਆਣਗੇ, ਫੰਕਸ਼ਨ ਤੇ ਨਹੀਂ ਐ।
ਅੱਛਾ-ਅੱਛਾ।
ਤੇ ਭੂਆਜੀ ਕਹਿੰਦੇ ਪਏ ਸੀ, ਆਣਾ ਸੀ ਇਹਨਾਂ ਨੇ ਤੇ ਆਣਗੇ ਸ਼ਾਮੀ, ਦੁਪਹਿਰੇ ਆਣਗੇ। ਇਨ੍ਹਾਂ ਦੇ ਬੇਟੇ ਦੁਕਾਨ ਬੰਦ ਕਰਦੇ ਨੇ ਨਾ, ਉਹਨਾਂ ਦੇ ਕੰਮ ਏ।
ਹੂੰ ਹੂੰ।
ਦੁਕਾਨ ਬੰਦ ਕਰਦੇ ਦੋ ਵਜੇ, ਫ਼ਿਰ ਚਾਰ ਵਜੇ ਘਰ ਜਾਂਦੇ ਨੇ। ਫਿਰ ਚਾਰ ਵਜੇ ਆਂਦੇ ਦਿਨ ਵਾਪਸੀ ਆਉਣਗੇ ਮੰਮੀ ਛੋੜ ਜਾਂਦੇ ਨੇ ਇੱਧਰ ਹਾਂ ਤੇ ਚਾਰ ਵਜੇ ਵੀ ਛੋੜ ਫਿਰ ਘੰਟਾ ਦੋ ਮੰਮੀ ਬਹਿ ਕੇ ਫਿਰ ਸਾਡੇ ਬੱਚੇ ਛੋੜ ਜਾਂਦੇ ਨੇ
ਅੱਛਾ! ਚਲੋ ਵਧੀਆ, ਐ ਇਸੀ ਬਹਾਨੇ ਮਤਲਬ ਆਪਣਾ ਹੁੰਦਾ ਬੰਦਾ ਟਾਈਮ ਕੱਢਕੇ ਆ ਜਾਂਦਾ
ਜਾਂਦੇ ਨੇ ਹੋਰ ਕਿਸ ਤਰ੍ਹਾਂ ਬਸ। ਆ ਜਾਂ ਲੱਗੀ ਰਹਿੰਦੀ ਹੈ। ਕਦੀ ਉਹ ਆ ਜਾਂਦੇ ਕਦੇ ਫਿਰ ਅਸੀਂ ਚਲੇ ਜਾਂਦੇ। ਕਦੇ ਬੱਚੇ ਚਲੇ ਜਾਂਦੇ ਮਿਲ ਜਾਂਦੇ ਨੇ ਭੂਆ ਜੀ।
ਅੱਛਾ ਭੂਆ ਜੀ ਦੇ ਬੱਚੇ ਵੀ ਹੈਗੇ ਨੇ ਅੱਗੇ
ਹਾਂ ਭੂਆ ਦੇ ਬੱਚੇ ਨੇ ਦੋ ਬੇਟੇ ਨੇ ਦੋ ਬੇਟੀਆਂ ਨੇ ਨੂੰਹਾਂ ਨੇ ਬੱਚੇ ਨੇ ਪੋਤੇ ਪੋਤੀ ਨੇ ਵੱਡੇ ਦੇ ਦੋ ਇੱਕ ਬੇਟਾ ਇੱਕ ਬੇਟੀ ਹਾਂ
ਅੱਛਾ
ਵੱਡੇ ਦੇ ਤੇ ਇੱਕ ਵੱਡੇ ਬੇਟੇ ਦੇ ਇੱਕ ਬੇਟੀ ਇੱਕ ਬੇਟਾ ਛੋਟੇ ਦੇ ਕਾਫੀ ਟਾਈਮ ਨੂੰਹ ਬਿਮਾਰ ਰਹਿੰਦੀ ਸੀ ਠੀਕ ਨੀ ਰਹਿੰਦੀ ਸੀ ਬਹੁਤ ਇਲਾਜ ਕਰਨ ਬਾਅਦ ਰਸੋਲੀਆ ਸੀ ਉਹਨੂੰ ਛੋਟੀ ਬਹੁੂਆ ਨੇ ਬਹੁਤ ਇਲਾਜ ਕੀਤਾ ਪਹਿਲੇ ਵੱਡੀ ਬਿਮਾਰ ਰਹਿੰਦੀ ਸੀ ਵੱਡੀ ਨੂੰਹ ਦਾ ਏਡਾ ਇਲਾਜ ਕੀਤਾ ਇਹਨਾਂ ਨੇ ਉਹ ਵੀ ਬਹੁਤ ਇਲਾਜ ਕਰ ਕਰਕੇ ਬਹੁਤ ਪੈਸਾ ਲਗਾਇਆ ਉਤੇ ਫੇਰ ਉਹ ਠੀਕ ਹੋਈਏ ਫਿਰ ਛੋਟੇ ਬੇਟੇ ਦਾ ਵਿਆਹ ਕੀਤਾ। ਫੇਰ ਛੋਟੀ ਨੂੰਹ ਵੀ ਤੇ ਛੋਟੀ ਨੂੰਹ ਵੀ ਬਹੁਤ ਬਿਮਾਰ ਰਹਿਣ ਲੱਗ ਗਏ ਸੀ। ਉਹ ਵੀ ਚਾਰ ਪੰਜ ਸਾਲ ਬਹੁਤ ਇਲਾਜ ਕਰ ਕਰਕੇ ਬਹੁਤ ਪੈਸਾ ਲਾਇਆ ਫੇਰ ਬੜਾ ਔਖਾ ਫਿਰ
ਇੱਕ ਤੇ ਬਿਮਾਰੀਆਂ ਦਾ ਹਰ ਇੱਕ ਘਰ ਬਿਮਾਰੀ ਹੈਗੀ ਹੈ ਹਰ ਇੱਕ ਘਰ ਕੋਈ ਨਾ ਕੋਈ ਲੱਗੀ ਪਈ ਏ।
ਪਤਾ ਹੀ ਨਹੀਂ ਲੱਗਦਾ ਵੈਜੀਜ ਖਾਂਦੇ ਆ
ਹਾਂਜੀ
ਫਿਰ ਨਾ ਡਰਦੇ ਟਾਈਮ ਉਹ ਬਹੁਤ ਸ਼ੈਤਾਨ ਏ। ਛੁੱਟੀਆ ਹੁਣ ਛੁਟੀਆਂ ਖੁੱਲ ਗਈਆਂ ਬੱਚਿਆਂ ਦੀਆਂ ਸਕੂਲ ਜਾਂਦੇ ਪਏ ਨੇ। ਉੰਝ ਟਾਈਮ ਨਹੀਂ ਲਗਦਾ।
ਅੱਛਾ-ਅੱਛਾ ਉਹ ਤੇ ਹੈ ਹੀ ਹੈ ਫਿਰ ਬੱਚੇ ਨਾਲ ਹੀ ਰੌਣਕਾ ਹੁੰਦੀਆਂ ਨੇ ਦਿਨ ਦਿਨ ਕਰਨੇ।
ਹਾਂ ਉਹ ਤੇ ਹੈ ਘਰ ਰੌਣਕਾ ਬੱਚਿਆਂ ਨਾਲ ਏ ਅ ਮੰਨਤ ਤੇ ਮੰਨੀ ਸੀ ਨਾ ਹਜੂਰ ਸਭਨਾਂ ਲਈ ਇਹਨਾਂ ਨੇ ਹੁਣ ਮੰਨਾ ਦੇਨ ਗਏ ਸੀ ਹਜੂਰ ਸਾਹਿਬ ਬਾਬਾ ਇਤਿਹਾਸਿਕ ਸਥਾਨ ਏ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਹਜੂਰ ਸਾਹਿਬ ਹਾਂਜੀ। ਓਥੇ ਤੇ ਬਾਬਾ ਜੀ ਨਾ ਜਿੱਥੇ ਬਾਬਾ ਜੀ ਗੁਰਦੁਆਰਾ ਸੱਚਖੰਡ ਗੁਰਦਆਰਾ।
ਹਾਂਜੀ
ਉੱਥੇ ਬਾਬਾ ਜੀ ਗੁਰੂ ਗੋਬਿੰਦ ਸਿੰਘ ਨੇ ਪਿਛਲੇ ਜਨਮ ਚ ਤਪੱਸਿਆ ਕੀਤੀ ਸੀ।
ਅੱਛਾ।
ਹਾਂ ਇਹ ਮੁਸਲਮਾਨ ਦੀ ਜਗ੍ਹਾ ਸੀ ਤੇ ਬਾਬਾ ਜੀ ਨੇ ਗੋਦਾਵਰੀ ਦੇ ਕੋਲ ਗੁਰ ਗੁਰਦੁਆਰਾ ਹੈਗਾ ਉੱਥੇ ਗੁਦਾਵਰੀ ਕੋਲ ਗੁਰਦੁਆਰਾ ਹੈ। ਬਾਬਾ ਜੀ ਨੇ ਉੱਥੇ ਬੈਠ ਕੇ ਤੀਰ ਚਲਾਇਆ ਸੀ। ਬਾਬਾ ਜੀ ਕਹਿੰਦੇ ਜਿੱਥੇ ਸਾਡਾ ਤੀਰ ਲੱਗੇਗਾ ਨਾ। ਉਹ ਸਾਡਾ ਬ ਪਿਛਲੇ ਜਨਮ ਦਾ ਉਹ ਸਥਾਨ ਏ। ਹਾਂ ਬੀ ਸਾਡਾ ਟੱਪੀ ਸਥਾਨ ਹੈ ਉਹ ਜਨਮ ਦਾ ਬਾਬਾ ਜੀ ਨੇ ਤੀਰ ਚਲਾਇਆ ਸੀ। ਗੋਦਾਵਰੀ ਤੇ ਗੁਰਦੁਆਰੇ ਕੋਲ ਗੋਦਾਵਰੀ ਉੱਥੇ ਬੈਠ ਕੇ ਬਾਬਾ ਜੀ ਕਹਿੰਦੇ। ਜਿੱਥੇ ਸਾਡਾ ਤੀਰ ਲੱਗੇ ਨਾ ਓਹਨੂੰ ਸਮਝੋ ਵੀ ਸਾਡਾ ਉਹ ਹੀ ਤਪਸਥਾਨ ਏ ਫੇਰ ਬਾਬਾ ਜੀ ਨੇ ਫਿਰ ਤੀਰ ਆ ਗਿਆ ਤੇ ਲੱਗਿਆ ਬਾਬਾ ਜੀ ਨੂੰ ਪਤਾ ਲੱਗ ਗਿਆ ਸਾਡਾ ਤਪਿਸ ਥਾਨ ਫਿਰ ਮੁਸਲਮਾਨ ਦੀ ਹੈ ਤਾਂ ਮੁਸਲਮਾਨ ਦੀ ਸੀ ਇਹ ਜਗ੍ਹਾ ਫੇਰ ਬਾਬਾ ਆ ਗਏ, ਬਾਬਾ ਜੀ ਕਹਿੰਦੇ ਜੀ ਇਹ ਸਾਡਾ ਇਸਥਾਨ ਏ ਮੁਸਲਮਾਨ ਕਹਿੰਦਾ ਤੁਹਾਡਾ ਕਿਸ ਤਰ੍ਹਾਂ ਇਹ ਮੇਰੀ ਜਗ੍ਹਾ ਐ ਉਹ ਮੁਸਲਮਾਨ ਕਹਿੰਦਾ ਵੀ ਤੁਹਾਨੂੰ ਆਪਣੀ ਨਿਸ਼ਾਨੀ ਦੱਸੋ ਤੁਹਾਡੀੇ ਕੀ ਨਿਸ਼ਾਨੀ ਏ? ਤੁਹਾਡਾ ਕੀ ਸਬੂਤ ਏ? ਬਾਬਾ ਜੀ ਨੇ ਕਹਿੰਦੇ, ਬਾਬਾ ਜੀ ਕਹਿੰਦੇ ਤੁਸੀਂ ਨਾ ਖੁਦਾਈ ਕਰੋ ਇਹਦੀ ਨੀਚੇ ਤੋਂ ਸੁਖ ਵਾਹੀ ਹੀ ਕਰੋ ਫੇਿਰ ਉਹਨਾ ਨੇ ਖੁਦਾਈ ਕਰਵਾਈ। ਬਾਬਾ ਜੀ ਕਹਿੰਦਾ ਵੀ ਸਾਡਾ ਇਹ ਸਮਾਨ ਨੀਚੇ ਤੂੰ ਖੁਦਾਈ ਕਰੋ ਸਾਡਾ ਸਮਾਨ ਨਿਕਲੇਗਾ। ਦ ਬਾਬੇ ਨੇ, ਸਾਡਾ ਗੜਵਾਵੇ। ਸਾਡਾ ਚੌਕੜਾ ਸਾਹਿਬ ਏ, ਤੇ ਸਾਡਾ ਗੁਰੂ ਦੇ ਜਨਮ ਤ ਤਪ ਸਥਾਨ ਸਾਡਾ।
ਅੱਛਾ ਜੀ।
ਫਿਰ ਬਾਬਾ ਜੀ ਨੇ ਸਾਰਾ ਖੁਦਾਈ ਕਰਵਾਈ ਫਿਰ ਸਮਾਨ ਨਿਕਲ ਜੋ ਜੋ ਬਾਬਾ ਜੀ ਨੇ ਕਿਹਾ ਸੀ। ਚੌਕੜਾ ਸਾਹਿਬ ਹੋਇਆ, ਗੜਵਾ ਬਾਬਾ ਜੀ ਦਾ ਹੋਰ ਬਾਬਾ ਜੀ ਪਿਛਲੇ ਜਨਮ ਦਾ ਸਮਾਨ ਸੀ ਬਾਬਾ ਜੀ ਦਾ ਉਹ ਫੇਰ ਨਿਕਲਿਆ ਬਾਬਾ ਨੂੰ, ਮੁਸਮਾਨ ਹੱਥ ਜੋੜੇ ਆਹ ਬਾਬੇ ਤੁਹਾਡਾ ਠੀਕ ਐ। ਫਿਰ ਬਾਬ ਜੀ ਨੇ ਫਿਰ ਆਪਣਾ ਸਥਾਨ ਲਿਆ ਫਿਰ ਬਾਬਾ ਜੀ ਬੜੀ ਤਪੱਸਿਆ ਕੀਤੀ ਬਾਬਾ ਜੀ ਨੇ ਫਿਰ ਨੰਦੇੜ।
ਅੱਛਾ ਜੀ, ਹਜ਼ੂਰ ਸਾਹਿਬ।
ਹਜ਼ੂਰ ਸਾਹਿਬ, ਬੋਤ ਗੁਰ ਗੁਰਦੁਆਰੇ ਦੇਖਣ ਲੈ, ਗੁਰਦੁਆਰੇ ਬਾਬਾ ਜੀ ਦੇ, ਰਾਜਾ ਰਣਜੀਤ ਸਿੰਘ ਨੇ ਬੋਲੀ ਬਣਵਾਏ ਸੀ, ਉਥੇ ਪਾਣੀ ਦੀ ਬੜੀ ਕਿੱਲਤ ਸੀ ਉੱਥੇ। ਹਜ਼ੂਰ ਸਾਹਿਬ ਬੰਦਨ ਤੇ ਰਾਜੇ ਰਣਜੀਤ ਸਿੰਘ ਪਾਣੀ ਨੀ ਹੁੰਦਾ ਸੀ। ਉਹ ਪਿਛਲੇ ਬਹੁਤ ਬਹੁਤ ਸਮੇਂ ਪਹਿਲੇ ਹੁਣ ਤੱਕ ਉਹ ਪਾਣੀ ਜਦੋਂ ਪਾਾਣੀ ਨੀ ਨਾ ਹੁੰਦਾ ਸੀ। ਰਾਜਾ ਰਣਜੀਤ ਸਿੰਘ ਨੇ ਸੇਵਾ ਕਰਾਈ ਬੋਲੀ ਸਾਹਿਬ ਦੀ ਤੇ ਪਾਣੀ ਦੀ ਪਰੇਸ਼ਾਨੀ ਸਾਡੇ ਗੁਰੂ ਘਰ ਕੋਲ ਪਰੇਸ਼ਾਨੀ ਨਾ ਹੋਵੇ ਕਿਸੇ ਨੂੰ ਸੰਗਤ ਨੂੰ ਫਿਰ ਰਾਜਾ ਰਣਜੀਤ ਸਿੰਘ ਨੇ ਭੋਲੀ ਸਾਹਿਬ ਬਣਵਾਈ ਸੀ ਉੱਥੇ। ਹਜ਼ੂਰ ਸਾਹਿਬ, ਗੁਰਦੁਆਰਾ ਬਣਾਇਆ, ਸੋਨਾ ਲਵਾਇਆ ਫਿਰ ਰਾਜਾ ਰਣਜੀਤ ਸਿੰਘ ਨੇ ਸਾਰੀ ਸੇਵਾ ਕਰਾਈ ਸੀ। ਗੁਰਦੁਆਰਾ ਬਣਾਇਆ ਸੀ ਬੜਾ ਵਧੀਆ ਗੁਰਦੁਆਰਾ ਬੰਨਿਆ, ਕਦੇ ਦੇਖ ਨਾ ਕਿਸੇ ਨੇ ਕਿਹਾ ਬ ਤੇਰੀਆਂਸ਼ ਨੂੰ ਚਲੇ ਗਈ ਰਾਜੇ ਰਣਜੀਤ ਸਿੰਘ ਨੂੰ ਬੇ ਤੂੰ ਗੁਰਦੁਆਰਾ ਤੇ ਬਣਾਂਦਾ ਪਿਆ ਹਜ਼ੂਰ ਜਿਹੜਾ ਹਜ਼ੂਰ ਸਾਹਿਬ ਗੁਰਦੁਆਰਾ ਬਣਾਏਗਾ ਲਾਏਗਾ। ਉਹਦੀ ਵੰਸ਼ ਨੀ ਚਲੇਗੀ ਕਹਿੰਦਾ ਮੇਰੀ ਅੰਸ਼ ਨੀ ਚਲਦੀ ਨਾ ਚੱਲੇ ਲੇਕਿਨ ਮੈਂ ਗੁਰੂ ਘਰ ਮੈਂ ਸੇਵਾ ਲਾਣੀ ਲਾਣੀ ਐ।
ਵਾਹਿਗੁਰੂ, ਐਵੇਂ ਜੇ ਵੀ ਦੇਖੋ ਸੇਵਾਦਾਰ ਬੈਠੇ ਹੋਏ ਨੇ।
ਫਿਰ ਨਾ ਸਾਰੀ ਸੇਵਾ ਕਰਾਈ ਸੀ ਰਾਜਾ ਰਣਜੀਤ ਸਿੰਘ ਨੇ, ਬੋਲੀ ਸਾਹਿਬ ਨੂੰ ਬਣਵਾਈ ਸੀ। ਮ ਸੋਨਾ ਲਗਵਾਇਆ ਬੜੀ ਸੇਵਾ ਕੀਤੀ ਰਾਜਾ ਰਣਜੀਤ ਸਿੰਘ ਨੇ ਆਪਣੇ ਟਾਈਮ ਤੇ, ਰੋਰ ਵੇਖਣ ਦੇ ਲੈਕ ਗੁਰਦੁਆਰਾ ਨਾਨਕ ਜੀਰਾ ਜਾਓ, ਇੱਧਰ ਜਾਓ। ਨਾਨਕ ਜੀਰਾ ਦਾ ਗੁਰਦੁਆਰਾ ਐ ਓਥੇ ਨਾਮਦੇਵ ਦਾ ਗੁਰਦੁਆਰਾ ਐ। ਹਜ਼ੂਰ ਸਾਹਿਬ ਜਾਓ ਨਾ। ਤੇ ਨਾਨਕ ਨਾਨਕ ਜੀਰਾ ਵੀ ਅੱਗੇ ਜਾ ਕੇ, ਬੱਸਾਂ ਕਰਨੀਆਂ ਪੈਂਦੀਆਂ ਹਜ਼ੂਰ ਸਾਹਿਬ ਤੋਂ ਫਿਰ
ਅੱਛਾ।
ਹਾਂ ਬੱਸਾਂ ਤੋਂ ਜਾਣਾ ਪੈਂਦਾ ਫੇਰ ਏਸੀ ਬੱਸ ਕਰੋ ਤੁਹਾਡੀ ਮਰਜ਼ੀ ਐ, ਤੁਸੀਂ ਲੋਕਲ ਕਰੋ, ਏਸੀ ਬੱਸ ਕਰੋ।
ਫੇਰ ਉਹ ਬੱਸਾਂ ਚ ਜਾਣਾ ਪੈਂਦਾ, ਬਾਬਾ ਜੀ ਗੁਰੂ ਨਾਨਕ ਦੇਵ ਜੀ ਆਏ ਨਾਨਕ ਜੀਰਾ ਨਾ ਹਾਂ ਬਾਬਾ ਜੀ ਨੇ ਅੰਗੂਠਾ ਮਾਰਿਆ ਪਾਣੀ ਨਿਕਲਦਾ ਉੱਥੇ, ਪਾਣੀ ਬੜੀ ਕਿੱਲਤ ਸੀ, ਉਥੇ ਨਾਨਕ ਜੀਰੇ ਬੜੀ ਪਰੇਸ਼ਾਨ ਸੰਗਤ ਪਾਣੀ ਦੇ ਉੱਥੇ ਬਹੁਤ ਪਰੇਸ਼ਾਨੀ ਸੀ ਫਿਰ ਬਾਬਾ ਜੀ ਨੇ, ਹੈ ਨਾਨਕ ਜੀਰਾ ਰਾ ਹਾਂ ਤੇ ਫਿਰ ਉਹਥੇ ਬਾਬਾ ਜੀ ਨੇ ੁਰ ਮਾਰਿਆ ਅੰਗੂਠਾ ਮਾਰਿਆ ਉਥੇ ਪਾਣੀ ਨਿਕਲਿਆ ਬਾਬੇ ਚਰਨਾਂ ਚੋਂ ਪਾਣੀ ਨਿਕਲ ਨਾਨਕ ਜੀਰਾ ਹਾਂ, ਵੇਖਣ ਦਾ ਵੇਖ ਉਸ ਨੂੰ ਬਹੁਤ ਫਰਕ ਐ, ਹਰ ਸਾਲ ਜਾਇਦਾ ਬਾਬੇ ਦੀ ਕਿਰਪਾ ਨਾਲ
ਅੱਛਾ, ਤੁਸੀਂ ਕੱਦ ਜਾਂਦੇ ਹੋ।
ਅਸੀਂ ਇਹ ਜਾਈ ਦਾ ਦੀਵਾਲੀ ਕੋਲ ਜਾਂਦੇ ਹਾਂ ਅਸੀਂ
ਅੱਛਾ ਚਲੋ ਮਹਾਰਾਜ ਮੇਰੇ ਘਰ ਆਪਾਂ ਵੀ ਦਰਸ਼ਨ ਕਰੀਏ ਬਾਬਾ ਜੀ ਦੇ ਜਾ ਕੇ
ਫੈਮਲੀ ਜਾਂਦੇ ਹ ਅਸੀ ਹਜ਼ੂਰ ਸਾਹਿਬ ਸੱਤ ਅੱਠ ਸਾਲ ਹੋ ਗਏ ਅੱਠ ਦਸ ਸਾਲ ਹੀ ਹੋ ਗਏ ਸੀ ਸਾਨੂੰ ਤੇ ਸਾਰੇ ਨਾਨ ਜੀਰੇ ਨਾਮ ਦੇਵ ਗੁਰਦੁਆਰਾ ਹੈ ਜੋ ਵੀ ਇਤਿਹਾਸਿਕ ਗੁਰਦੁਆਰੇ ਨੇ ਸਾਰੇ ਫਿਰ ਵੇਖ ਕੇ ਆਉਂਦੇ ਹ
ਬਹੁਤ ਵਧੀਆ।
ਉੱਥੇ ਏ ਸੀ ਕਮਰੇ ਮਿਲ ਜਾਣੇ, ਰੂਮ ਮਿਲ ਜਾਂਦੇ ਐ, ਰਹਿਣ ਵਸਤੇ ਕੋਈ ਪਰੇਸ਼ਾਨੀ ਨੀ ਐ। ਮਿਲ ਜਾਂਦੇ ਰਹਿੰਦੇ ਏਸੀ ਦੋ ਦੋ ਤੁ ਤੁਸੀਂ ਫੈਮ ਰਹੋ ਤਿੰਨ ਫੈਮਲੀ ਰਹੋ, ਅਜਸਟ ਕਰ ਲਈਦਾ ਨਾ ਨਾ ਕੋਈ ਦਿੱਕਤ ਨੀ, ਕੋਈ ਬਹੁਤ ਬੋ ਨਈ ਨਈ ਹੀ ਨਹੀਂ ਬਹੁਤ ਸਹੂਲਤ ' ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਏ।
ਬਾਥਰੂਮ ਵਗੈਰਾ ਸਭ ਹੁੰਦੇ ਨੇ?
ਹਾਂ, ਅਟੈਚ ਬਾਥਰੂਮ ਐ, ਲੈਟਰੀਨ ਬਾਥਰੂਮ ਐ। ਡਬਲ ਪੋਰਸ਼ਨ ਐ, ਦੋ ਲੈਟਰਿੰਗ ਹੋਣਗੀਆਂ। ਦੋ ਫੈਮਿਲੀ ਰਹਿਣਗੇ, ਤੁਹਾਨੂੰ ਪਰੇਸ਼ਾਨੀ ਨੀ ਹੋਏਗੀ ਦੋ ਲੈਟਿਰਨ ਦੋ ਬਾਥਰੂਮ।
ਅੱਛਾ, ਗੁਰਦੁਆਰੇ ਦੇ ਕੋਲ ਹੀ ਮਿਲ ਜਾਂਦਾ ਫਿਰ?
ਹਾਂ, ਗੁਰਦੁਆਰਾ ਥੋੜ੍ਹੀ ਦੂਰ ਜਾ ਕੇ ਜੇ, ਗੁਰਦਆਰੇ ਕੋਲ ਨੀ ਮਿਲਦਾ ਥੋੜੀ ਦੂਰ ਜਾ ਗੁਰ ਦੁਆਰੇ ਜਾਂ ਸੱਚਖੰਡ ਗੁਰਦੁਆਰੇ ਐ, ਇਹ ਥੋੜੀ ਦੂਰ ਉੱਥੇ ਉਹ ਮਿਲਦਾ ਜਦੋਂ ਰੂਮ ਹੈਗੇ ਨੇ, ਉਹ ਬਾਬਾ ਜੀ ਦਾ ਸਚਖੰਡ ਵੱਖਰਾ ਗੁਰਦੁਆਰਾ ਹੈਂ ਹਾ ਫਰ ਉਹ ਕਰਨਾ ਪੈਂ, ਨੀ ਪੈਦਲ ਹੀ ਚੱਲ ਜਾਂਦਾ ਐ, ਜਿਸ ਕੋ ਤੁਰਿਆ ਨੀ ਜਾਂਦਾ, ਉਹ ਤਾਂ ਕਰ ਲੈਂਦਾ। ਤੇ ਜਾਣ ਪੈਦਲ ਚਲੇ ਜਾਂਦੇ ਨੇ, ਘੁੰਮਦਾ ਫੇਰ ਤਾਂ ਪੈਦਲ ਚਲ ਜਾਂਦਾ ਆ, ਹੁਣ ਜਿਸ ਤਾ ਬਈ ਤੋਂ ਨਹੀਂ ਤੁਰਿਆ ਜਾਂਦਾ, ਤਾਂ ਫੇਰ ਓਟੋ ਵੀ ਕਰ ਲੈਂਦੇ ਨੇ।
ਹਾਂਜੀ ਫੇ ਲੰਗਰ ਚੌਵੀ ਘੰਟੇ ਹੁੰਦਾ ਹੁਣਾ ਨਾ।
ਹਾਂ, ਲੰਗਰ ਤੋ ਚੌਵੀ ਘੰਟੇ, ਇੱਕ ਸੱਚਖੰਡ ਗੁਰਦੁਆਰਾ ਆ, ਇੱਕ ਲੰਗਰ ਹਾਰ ਦੂਜਾ ਐ। ਲੰਗਰ ਸਾਹਿਬ ਗੁਰਦੁਆਰਾ ਐ, ਚੌਵੀ ਘੰਟੇ ਲੰਗਰ ਮਿਲਦਾ ਐ ਚਾ ਕੋਈ ਪਰੇਸ਼ਾਨੀ ਨੀ ਏ।
ਅੱਛਾ ਉੱਧਰ ਕਹਿੰਦੇ ਨੇ ਦਾਲ ਦਾ ਪਾਣੀ ਵੀ ਮਿਲਦਾ ਸ਼ਾਇਦ ਹਨਾ? ਦਾਲ ਦਾ ਪਾਣੀ ਮਿਲ
ਹਾਂ ਨਾਰੀਅਲ ਪਾਣੀ ਤੇ ਨਾਰੀਅਲ ਬੜੇ ਸਸਤੇ ਨਾਰੀਅਲ ਪਾਣੀ ਮਿਲਦਾ।
ਜਲ ਵੀ ਏ ਦਾਲ ਦਾ ਪਾਣੀ
ਦਾਲ ਦਾ ਪਾਣੀ ਮਿਲਦਾ, ਬਾਬਾ ਜੀ ਆਏ ਸਨ ਨਾ, ਤੇ ਬਾਬਾ ਜੀ ਪੇਟ ਦਰਦ ਹੁੰਦਾ ਪਿਆ ਸੀ, ਤੇ ਬਾਬੇ ਨੇ ਦਾਲ ਦਾ ਪਾਣੀ ਪੀ ਤਾ ਠੀਕ ਹੋਗਿਆ ਬਾਬਾ ਨੇ ਬਰ ਦਿੱਤਾ ਐ, ਜੀ ਦਾ ਪੇਟ ਦਰਦ ਹੋਵੇ ਕੋਈ ਬਿਮਾਰੀ ਹੋਵੇ। ਦਾਲ ਦਾ ਪਾਣੀ ਪੀਓ ਠੀਕ ਹੋ ਜਾਏਗਾ।
ਅੱਛਾ ਜੀ, ਫੇਰ ਕਿੰਨੇ ਵਜੇ ਸ਼ੁਰੂ ਹੁੰਦਾ ਦਾਲ ਦਾ ਪਾਣੀ?
ਉਹ ਸਾਂਢੇ ਗਿਆਰਾਂ ਬਾਰਾਂ ਸੁਣਦਾ ਸਾਂਢੇ ਗਿਆਰਾਂ। ਗਿਆਰਾਂ ਸਾਢੇ ਗਿਆਰਾਂ ਸ਼ੁਰੂ ਹੋ ਜਾਂਦਾ, ਹਲੇ ਤਾਂ ਪਾਣੀ ਹੁਣ ਬਾਰਾਂ ਵਜੇ ਤਇਹੋ ਰਹਿੰਦਾ। ਬਾਰਾਂ ਸਾਂਢੇ ਬਾਰਾਂ ਇੱਕ ਘੰਟਾ।
ਹਾਂ ਕਿੰਨੇਂ ਜਦੇ ਨੇ ਜਾਨ ਵਿਚ ਵੈਸੇ।
ਸਾਰੇ ਲੱਗ ਜਾਂਦੇ ਨੇ, ਸਾਰੇ ਇੱਕ ਹਫ਼ਤਾ ਸਾਨੂੰ ਲੱਗ ਜਾਂਦਾ ਦੋ ਦਿਨ ਜਾਣਦੇ ਦੋ ਦਿਨ ਆਦੇ।
ਅੱਛਾ, ਫਿਰ ਟ੍ਰਰੇਨ ਵਿੱਚ ਦਿੱਕਤ ਤੇ ਨਹੀਂ ਹੁੰਦੀ?
ਨਹੀਂ ਨਹੀਂ ਕੋਈ ਦਿੱਤ ਨੀ ਰੰਗ ਲੰਗਰ ਮਿਲਦਾ ਪਿਆ, ਚਾਹ ਮਿਲਦੀ ਪਿਆਂ ਨੇ। ਤੇ ਲੰਗਰ ਆ ਜਾਂਦੇ ਦੇਣ ਅੰਦਰ ਏ ਸੀ ਦੱਬੇ ਲੰਗਰ ਆਈ ਜਾਂ ਦੇਣ।
ਅੱਛਾ ਅੱਛਾ, ਦਿੱਲੀ ਰੁਕਦੀ ਹੋਣੀ ਫੇਰ ਗੱਡੀ ਹਨਾ?
ਹਾਂ, ਰੁਕਦੀ ਐ ਨਾ ਗੱਡੀ, ਜਿੱਥੇ ਗੁਰਦੁਆਰਿਆਂ ਲੰਗਰ ਵਾਲੇ ਆਉਂਦੇ ਨੇ ਦੇਣ ਫਿਰ ਉਹ ਭਾ ਲੈਂਦੇ ਨੇ ਗੱਡੀ ਪਤਾ ਲੈਂਦੇ ਲੰਗਰ ਦੇਣ ਆਏ ਨੇ ਸੰਗਤ ਨੂੰ। ਫੇਰ ਰੁਕ ਦੀ ਗੱਡੀ ਸੱਚਖੰਡ ਨਾ, ਉਹ ਚ ਆਦੇ ਜ਼ਰੂਰ ਆਉਂਦੇ ਲੰਗਰ ਦੇ ਸੱਚਖੰਡ ਗੱਡੀ ਚ।
ਚਲੋਂ ਵਧੀਆ ਹੈਗਾ, ਸਹੂਲੀਅਤ ਸਾਰਾ ਦੋ ਦਿਨ ਕੱਟਣੇ ਬੜੇ ਔਖੇ ਹੋ ਜਾਂਦੇ ਗੱਡੀ ਚ।
ਹਾਂ ਹਾਂ ਬਹੁਤ ਬਹੁਤ ਮਤਲਬ ਸਹੂਲੀਅਤ ਵਿਚ, ਕੋਈ ਪਰੇਸ਼ਾਨੀ ਨਹੀਂ ਹੈ। ਲੰਗਰ ਤਾਂ ਆਪੇ ਬਣਾ ਕੇ ਲੈ ਜਾਈਦਾ ਹੈਂ।
ਆਂਦੀ ਵੀ ਓਹੀ ਗੱਡੀ ਵਾਪਿਸ ਸੱਚਖੰਡ?
ਈ ਗੱਡੀ ਆਂਦੇ ਤੇ ਫਿਰ ਸਾਨੂੰੰ ਲੰਗਰ ਤੇ ਦਿੰਦੇ ਲੰਗਰ ਉੱਥੇ ਬਾਬਾ ਜੀ। ਸਾਰੀ ਸੰਗਤ ਲੰਗਰ ਪੈਕ ਕਰ ਦਿੰਦੇ ਨੇ।
ਅੱਛਾ ਅੱਛਾ
ਹਾਂ ਫਿਰ ਲੰਗਰ ਪੈਕ ਕਰ ਦਿੰਦੇ ਨੇ ਨਾਲਾ ਸੰਗਾ ਨਾਲ ਲੈ ਜਾ ਪਰੇਸ਼ਾਨੀ ਨਾ ਹੋਵੇ ਫਿਰ ਲੰਗਰ ਸੁਗਰ ਨੂੰ ਫਿਰ ਦੋ ਦਿਨ ਦਾ ਲੰਬਾ ਸਫ਼ਰ ਹੁੰਦਾ ਹੈ ਫਿਰ ਸਬਜ਼ੀ ਦੇ ਦੇਣਗੇ ਦਾਲ ਦੇ ਦੇਣਗੇ ਅਚਾਰ ਹੋ ਗਏ ਪ੍ਰਸ਼ਾਦੇ ਹੋ ਗਏ ਨਾਲ ਪੈਕਿੰਗ ਕਰਕੇ ਦਿੰਦੇ ਨੇ ਬਾਬਾ ਜ ਸਾਰੀ ਸੰਗਤ ਨੂੰ ਜਿੰਨੇ ਲੈਣਾ ਦੋ ਦੋ ਪੰਨੀਆਂ ਲਓ ਚਾਹ ਲਓ ਜਿਵੇੇ ਮਰਜ਼ੀ ਪ੍ਰਸ਼ਾਦੇ ਲੳ ਮਨਾ ਨੀ ਹੈ ਹਾਂ ਜਿੰਨੀ ਕੁਛ ਫੈਮਲੀ ਮੰਨ ਕੇ ਐਡੀ ਫੈਮਲੀ ਸਾਰੀ ਬਹੁਤ ਵਧੀਆ ਐ ਕੋਈ ਚੀਜ਼ ਦੀ ਪਰੇਸ਼ਾਨੀ ਨੀ ਐ ਦਰਸ਼ਨ ਮੇਲੇ ਹੋ ਜਾਂਦੇ ਨੇ ਬਾਬਾ ਜੀ ਦੇ
ਚਲੋ ਵੈਸੇ ਐਵੇਂ ਹੁੰਦੈ ਦਰਸ਼ਨ ਕਰਨ ਜਾਓ ਮਤਲਬ ਮਨ ਹੀ ਨੀ ਕਰਦਾ ਵਾਪਿਸ ਕਰੇ ਆਉਣ ਦਾ ਭੁੱਲ ਜਾਂਦਾ ਪਿੱਛੇ ਦਾ ਸਾਰਾ
ਇੱਥੇ ਲਾਸਟ ਬਾਬਾ ਇਥੇ ਆਏ ਸੀ ਨਾ ਸੱਚ ਖੰਡ ਗਏ ਨੇ ਫਿਰ ਬਾਬਾ ਜੀ ਉੱਥੋਂ ਲਾਸਟ ਸੱਚਖੰਡ ਗਏ ਸਨ ਹਜ਼ੂਰ ਸਾਹਿਬ ਤੋਂ ਈ ਬਾਬਾ ਜੀ ਸੱਚਖੰਡ ਗਏ ਨਾ ਵਿੇ ਜੂਸ ਹੈ ਬਾਬਾ ਹਾਂਜੀ
ਹਾਂਜੀ ਹਾਂ
ਬਾਬਾ ਜੀ ਇੱਥੇ ਚਲਾਣਾ ਕੀਤਾ ਨਾ ਸੰਗਤ ਕਹਿਣ ਲੱਗੀ ਬਾਬਾ ਜੀ ਬਈ ਅਸੀਂ ਅਸੀਂ ਬਈ ਪਰੇਸ਼ਾਨ ਹੋ ਗੇ ਸੰਗਾਂ ਕਦੇ ਬਾਬਾ ਜੀ ਤੁਸੀਂ ਚਲੇ ਜਾਓਗੇ ਵੀ ਅਸੀਂ ਦਰਸ਼ਨ ਕਿਸ ਤਰ੍ਹਾਂ ਹੋਣਗੇ ਬਾਬਾ ਜੀ ਕਹਿੰਦੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਨਾ ਉਹਨਾਂ ਦੇ ਹਾਜ਼ਰ ਨਾਜ਼ਰ ਆਂ
ਅੱਛਾ
ਹਾਂ ਬੜਾ ਵਧੀਆ ਵੇਖਣ ਦਾ ਵੇ ਕਦੇ ਜਾਓ ਨਾ ਵੇਖਣਾ ਘਰ ਬਾਹਰ ਭੁੱਲ ਜਾਂਦਾ ਬੰਦਾ ਸੱਚ ਖੰਡ ਤੇ ਸੱਚ ਖੰਡ ਏ
ਹਾਂਜੀ ਉਹ ਤਾਂ ਹੈ ਹੀ ਹੈ ਫਿਰ ਜਿੱੇ ਗੁਰੂ ਸਾਹਿਬ ਆਪ ਭਾਈ ਹੁਣ ਉਧਰ ਆਨੰਦ ਹੀ ਬੜਾ ਅਲੱਗ ਹੈਗਾ
ਹਾਂ ਬੰਦਾ ਸੱਚ ਖਾਂਦੇ ਘਰ ਵ ਭੁੱਲ ਜਾਂ ਨੇ ਅਸੀਂ ਤਾਂ ਜਾਈਦਾ ਨਾ ਸਾ ਦਿਲ ਹੀ ਨੀ ਕਰਦਾ ਆਣ ਤੇ ਕਿ ਘਰ ਹੀ ਜਾਣਾ ਨੀ ਜਾਣਾ ਮਨ ਹੀ ਨਹੀਂ ਹੁੰਦਾ ਲੇ ਕਿਦੇ ਮਜਦੂੂਰ ਹੀ ਜਾਣਾ ਘਰ ਤੇ ਆਉਣਾ ਈ
ਹਾਂਜੀ ਉਹ ਤਾਂ ਹੈ ਹੀ ਹੈ ਬਿਲਕੁਲ ਮਜਬੂਰੀ ਕਾਰਨ ਮਜਬੂਰੀ ਕਾਰਨ ਬੰਦੇ ਨੂੰ ਆਣਾ
ਹਾਂ ਜ ਸਾਡੀ ਰਜੂਏਸ਼ਨ ਆਦੀ ਸਾਡੇ ਵਾਪਸੀ ਦੀਏ ਦੋ ਤਰ ਜੜੇ ਬੜੇ ਖੁਸ਼ੀ ਨੇ ਮਨਾ ਕੇ ਜਾਣ ਦਾ ਟੈਮ ਹੁੰਦਾ ਮਨ ਹੁੰਦਾ ਸੀ ਹੁਣ ਚੱਲਦੇ ਅਸੀਂ ਬਾਬੇ ਦਰਸ਼ਨ ਵੇਲੇ ਨੂੰ ਚੱਲੇ ਆਂ ਅਸੀ ਮਨ ਨੀ ਹੁੰਦਾ ਆਨ ਦਾ ਸਬ ਦਿਲ ਲੱਗ ਜਾਂਦਾ ਉੱਥੇ ਅਸੀਂ ਉੱਥੇ ਸਾਡਾ ਕਾਰ ਵਾਰ ਥੱਗ ਸਾਡਾ ਕਾਰ ਵਾਰ ਸਭ ਕੁੱਝ ਇੱਥੇ ਹੀ ਸਾਡਾ
ਹਮ ਉਹ ਤਾਂ ਹੈ ਹੀ ਹੈ ਫਿਰ ਚਲੋ ਚੰਗਾ ਤੁਸੀਂ ਓ ਤੇ ਪਾਣੀ ਛਕੋ ਫਰੀ ਹੋਕੇ ਕਰਦੇ ਆ ਗੱਲ ਠੀਕ ਹੈ ਸ਼ਸ਼ੀ ਕਾਲ
ਸ ਸ਼੍ਰੀ ਕਾਲ ਬੇਟੇ